ਹੈਲੋ,
ਹਾਂ।
ਹਾਂ।
ਕੀ ਕਹੇ, ਕੀ ਕੈਦੇਡ ਸਰ
ਉਓਹੀ ਤਿੰਨ ਸੌ ਯੂਨਿਟ ਗੱਲ ਕਰਦੇ ਪਏਜੀ। ਮੈਂ ਤਿੰਨ ਸੌ ਯੂਨਿਟ ਕਿੱਥੇ ਬਲਦੇ ਆਪਣੇ
ਸਹੀ ਗੱਲ ਆ। ਉਹ ਤਿੰਨ ਸੌ ਕੋ ਦੁਸਹਿਰੇ ਤੱਕ ਨੀ ਪੂਜਦੇ ਹੋਣੀ ਆ।
ਫੇਰ ਵੀ ਉਹ ਸੁਖੀ ਨਹੀਂ ਹੈਗੇ। ਪੰਜਾਬ ਵਾਲੇ ਕਈ ਉੱਥੇ ਬੰਦੇ ਹੈਗੇ ਨੇ ਨੂੰ ਜਿਹੜੇ ਕਹਿੰਦੇ ਪਿੰਦੇ ਬੀ ਜੇ ਪੀ ਨੂੰ ਵਾਪਸ ਲੈ ਕੇ ਆਓ।
ਬੱਸਾਂ ਵੀ ਉੱਥੇ ਹੈਗੀਆਂ ਨੇ ਬੱਸਾਂ ਵੇਖ ਸਕਦੇ ਉੱਥੇ ਜਨਾਨੀਆਂ ਵਾਸਤੇ ਫਰੀ ਨੇ ਬੱਚਿਆਂ ਜਨਾਨੀਆਂ ਵਾਸਤੇ।
ਹਾਂ।
ਇਹ ਐਵੇਂ ਰੋਂਦੇ ਨੇ। ਇੱਕ ਸ ਜਿਹਨੂੰ ਮਿਲਦਾ ਨਾ ਉਹ ਰੋਂਦਾ ਹੈ ਬੰਦਾ।
ਸਹੀ ਗੱਲ ਹੈ।
ਹੁਣ ਜੀ ਜਿਹਨੂੰ ਨਹੀਂ ਮਿਲਦਾ ਪਿਆ ਉਹ ਤਾਂ ਵੀ ਖੁਸ਼। ਜਿਹਨੂੰ ਮਿਲਦਾ ਪਿਆ ਉਹ ਰੋਂਦਾ ਫਿਰਦਾ।
ਬਿਲਕੁਲ।
ਬਸ ਕੀ ਕਰੀਏ ਯਾਰ ਇਹਨਾਂ ਦਾ ਐਵੇਂ ਚੱਲਦਾ- ਫਿਰਦਾ ਪਿਆ ਕੰਮ- ਧੰਦੇ।
ਉਹ ਵੈੇ ਤੂੰ ਕਿਹੜੀ ਪਾਰਟੀ ਨੂੰ ਸਪੋਰਟ ਕਰਦਾਹੋ?
ਕਾਂਗਰਸ ਜਨਤਾ ਪਾਰਟੀ।
ਸਹੀ, -ਸਹੀ, ਠੀਕ, ਠੀਕ- ਠੀਕ।
ਤਾਂ - ਤਾ, ਵਧੀਆ ਪਾਰਟੀ ਹੈ। ਹੋਰ ਕਿਸੇ ਨੂੰ ਤਾਂ ਵੋਹ ਕਿਸੇ ਨੂੰ ਤਾਂ ਵੋਟ ਪਾਈ ਮੇਰੀੈਸੇ ਵੋਟ ਹੀ ਨਹੀਂ ਬਣੀਨੀ ਯਾਰ ਮੈਨੂੰ ਕਾਫੀ ਲੋਕੀ ਕਹਿੰਦੇ ਆਪਣੀ ਵੋਟ ਬਣਾ ਲ ਵੋਟ ਬਣਾ ਲਾ ਮੈਂ ਬਣਾ ਲਾਂਗੀ ਜਦੋਂ ਟਾਈਮ ਆਏਗਾ।
ਮੇਰੀ ਵੀ ਨੀ ਬਣੀ ਵੋਟ ਅੱਛਾ ਹੁਣੇ ਪਿੱਛੇ ਜਿ ਉਹ ਨਹੀਂ ਆਏ ਸੀ ਇੱਥੇ ਹਰ ਜਿਹੜਾ ਜਨਗਣ ਨਾਲ
ਆਹੋ।
ਤੇ ਉਹ ਸਾਰਿਆਂ ਨੂੰ ਕਾਗਜ਼ ਚ ਕੇ ਗਏ ਸੀ ਉਦੋਂ ਕਾਗਜ਼ ਉਹਨੂੰ ਭਰਨਾ ਸੀ ਸਾਈਨ ਕਰਨੇ ਸੀ।
ਹਾਂ, ਹਾਂ ਨਾ ਸਾਡੇ ਧਰਨੀ ਦੇ ਗ ਗ
ਅੱਛਾ ਸਾਡੇ ਤਾਂ ਸਾਰਿਆਂ ਨੂੰ ਦੇਖ ਗਏ। ਸਾਰਿਆਂ ਦੇ ਕਰੋ ਫਿਰ ਕਾਗਜ਼ ਲੈ ਕੇ ਗਏ। ਤੇ ਉਹਦਾ ਕੀਤਾ।
ਜਨਗਣਨਾ ਕਿੰਨੇ ਸਾਲ ਹੋ ਗਏ ਮਜੀ ਵੈਸੇ ਕਿੰਨੇ ਸਾਲ ਹੋ ਗਏ ਹਮ, ਹਮ।
ਹਾਂ ਉਧਰ ਜਾ ਕੇ ਕਰੋ ਜਾਓ।
ਹੈਂ ਦਾਦਾ।
ਆਹੋ ਮੈਨੂੰ ਦਾਦਾ ਕਹਿੰਦਾ। ਭਰਾ ਮੇਰਾ। ਉਹ ਬੰਗਾਲੀ ਵਾਲੇ ਬੰਗਾਲ ਚ ਕਹਿੰਦੇ ਨੀ ਹੈਗੇ ਵੱਡੇ ਭਰਾ ਨੂੰ ਦਾਦਾ
ਆਹੋ ਦਾਦਾ ਬੰਗਾਲ ਦਾ ਹੈ ਗਿਆ।
ਨਹੀਂ ਏ ਹੈ ਤਾਂ ਇਏਥੋਂ ਦਾ ਹੀ
ਅੱਛਾ।
ਬਸ ਬੰਗਾਲ ਵਾਲੀ ਭਾਸ਼ਾ ਫੜੀ ਹੋਈ ਹੈ।
ਹੋਹ ਚੱਲ ਵਧੀਆ, ਵਧੀਆ। ਚ, ਚ ਉੱਨੀ ਸਾਲ ਦਾ ਹੋ ਗਿਆ ਮੈਂ
ਹਾਂ ਮੇਰਾ ਸਾਰਾ ਜਨਵਰੀ ਦੋ ਹਜ਼ਾਰ ਸਾਤ ਹਾਂ ਬੜੀਆ, ਬੜੀਆ ਜਾਓ।
ਹੂੰ, ਇੱਕੀ ਸਾਲ ਦਾ ਹੋਣ ਵਾਲਾ ਵਾ।
ਅੱਛਾ, ਹੋਣ ਵਾਲੈ ਕਦੋਂ ਏ ਤੇਰਾ ਬਰਡੇ। ਵਾਹ ਜੀ ਵਾਹ, ਕਿਹੜੀ ਤਰੀਕ ਨੂੰ।
ਇਲੈਵਨ ਅਗਸਤ
ਇਲੈਵਨ ਓਗਸਤ ਟੂ ਥਾਊਜੈਂਡ ਫਾਈਵ ਹੈਂ।
ਹੂੰ।
ਠੀਕ ਹੈ ਜੀ।
ਰਾਤੀ ਸੱਟ ਆ ਰਾਤੀ ਸਾਢੇ ਨੌ ਵਜੇ ਦਿਨ ਵੀਰਵਾਰ ਜਿੱਦਨ ਮੈਂ ਪੈਦਾ ਹੋਇਆ ਸੀ ਸ਼ਾਹਬਾਦ।
ਠੀਕ, ਠੀਕ, ਠੀਕ ਫੇਿਰ ਤਾਂ ਬਸ ਪੈਸੇ ਇਕੱਠੇ ਕਰਕੇ ਰੱਖੀ ਜਿਹੜੇ ਆਨੇ ਆ।
ਆਹੋ ਕੋਈ ਨਹੀਂ। ਹੀ, ਹੀ ਇਹਨਾਂ ਤੇ ਕੀਤੀ ਪੈਟੀ ਹੋਣੀ ਹੈ ਕਿੰਨੇ ਹਜ਼ਾਰ ਬਾਰ ਅਗਰ ਹਜ਼ਾਰ ਹੀ ਬਣ ਗਏ ਚੱਲ ਉਹਦੇ 'ਚ ਇੱਕ ਜਨਾ ਖਾਂਦਾ। ਆਪਾਂ ਜਾ ਆਪਾਂ ਨਹੀਂੀ ਜਾਂਦੇ ਕਿ ਆ ਨਵਾਂ ਕੁ ਭੱਜ ਕੇ ਗੋਰੀਆਂੱਕ ਜਾਂਦੇ ਨੇਗੇ। ਆ ਬਰਗਰ ਖਾ ਲਿਆ ਚੋਮਮੀਨ ਖਾ ਲਿਆ ਆਪਾਂ ਜਾਂਦੇ ਹਾਂ ਉੱਥੇ ਜਾਂ ਜਾਵਾਂਗੇ ਅਮਨ ਜਾਵਾਂਗੇ ਜਾਂ ਸਟਾਰਬਰਗ ਜਾਵਾਂਗੇ ਹਵਾ ਤਾਂ ਐਵੇ ਜਗ੍ਹਾ ਜਾਂਦੇ ਹਾਂ।
ਠੀਕ ਹੈ ਯਾਰ ਉੱਥੇ ਬੰਦਾ ਟਿਡ ਭਰ ਕੇ ਰੋਟੀ ਖਾ ਕੇ ਆਏ। ਹ, ਹ
ਹਾਂ ਇਹ ਜਾਂਦੇ ਨੇ ਯਾਰ ਬਰਗਰ ਪੀਜੇ ਖਾਣ
ਹਾਂ।
ਹੋਰ, ਖਾਣੀ ਚੀਜ਼ ਵਧੀਆ ਖਾਓ ਵਰਨਾ ਖਾਓ ਹੀ ਨਾ।
ਬਿਲਕੁਲ
ਅ ਹੋਰ ਸੁਣਾ ਨਵੀ ਤਾਜੀ। ਬੱਦਲ ਨਾਂ ਯਾਰ ਧੁੱਪ ਨਿਕਲੀ ਹੋਈ ਏ।
ਨਹੀਂ ਮੈਂ ਕੋਠੇ ਤੇ ਬੈਠਾ ਹੋਇਆ।
ਇਥੇ ਧੁੱਪ ਨਿਕਲੀ ਹੋਈ ਏ ਯਾਰ
ਹਲ ਹਲਕੀ ਬਹੁਤ ਧੁੱਪ ਹੈ ਜ਼ਿਆਦਾ ਨੀ ਹੈਗੀ
ਹਾਂ ਹਾਂ ਹੁਣ ਥੋੜ੍ਹਾ ਜਿਹਾ ਬੱਦਲ ਬਣਦਾ ਪਿ ਵੈਸੇ ਧੁੱਪ ਨਿਕਲੀ ਹੋਈ ਏ ਯਾਰ
ਹਾਂ ਹਾਂ
ਉਹ ਉਹ ਬਸ ਮੈਨੂੰ ਭੁੱਖ ਲੱਗੀ ਹੋਈ ਏ ਮੈਂ ਕੁੱਝ ਖਾਣ ਨੂੰ ਲੱਭਦਾ ਫਿਰਦਾ ਪਿਆ ਵਾਂ
ਹੁਣ
ਹੋਰ
ਤੇ ਮੈਂਕਰੋਨੀ ਕਹਿੰਦਾ ਪਿਆ ਮੈਂਕਰੋਨੀ ਬਣਾ ਲੈ
ਬਨਾਨਾ ਯਾਰ ਹਜੇ ਨਹੀਂ ਬਨਾਂਦਾ ਭ ਯਾਰ ਟਾਈਮ ਬੜਾੱ ਲਗਦਾ ਈ ਮੈਕੋਨੀ ਬਨਨ ਚ
ਹਾਂ
ਕਹਿਣਾ ਸੌਖੈ ਬਣਾਉਣਾ ਬੜਾਨਾ ਬ ਕਿੱਡਾ ਔਖੈ। ਸਹੀ ਗੱਲ ਏ। ਉਹ ਵੇਨਾ ਪਿਆ ਕੁਛ ਖਾਣ ਨੂੰ ਇਥੇ ਨਮਕੀਨ ਨਮਕੂਨ ਹੀ ਮਿਲ ਜੇ ਨਮਕੀਨ ਹੀ ਖਾ ਲੀਏ
ਮੈਂ ਵੀ ਉਹੀ ਖਾਧਾ ਹੀਂ ਹੁਨੇ ਦੁਪਹਿਰੇ ਰੋਟੀ ਤਾਂ ਮੈਂ ਬਸ ਇੱਕ ਹੀ ਖਾਧੀ ਸਬਜ਼ੀ ਨਾ ਖਾਣ ਦਾ ਜੀਅ ਨਹੀਂ ਕਰਦਾ ਹੀ
ਕੀ ਬਣਾਇਆ ਸਬਜ਼ੀ ਕੀ ਬਣਾਈ ਸੀ?
ਆਹੀ ਆਲੂ ਆਲੂਆਂ ਦੀ ਰਸੇ ਆਲੀ
ਅੱਛਾ, ਅੱਛਾ ਇਹਨੂੰ ਆਲੂ ਦਮ ਆਲੂ ਕਹਿੰਦੇ ਨੇ ਦਮ ਆਲੂ ਕਹਿੰਦੇ ਨੇ ਨਾ ਸ਼ਾਇਦ
ਏਨਾਂ ਨੀ ਮੈਨੂੰ ਪਤਾ
ਅੱਜ ਨਾ ਉਬਲੇ ਹੋੲ ਆਲੂ ਹੋਂਦੇ ਨ ਉਂਹਦੀ ਬਣੀ ਹੀ।
ਹਾਂ ਉਬਲੇ ਹੋਏ ਆਲੀ ਤੇ ਨਾਲ ਰੱਸਾ ਹੁੰਦਾ ਉਹਦੇ ਵਿੱਚ ਪਏ ਹੁੰਦੇ ਐ ਜਿਹੜੇ ਯਾਰ ਪੂੜੀਆਂ ਨਾ ਨਈ ਖਾਈਦੇ ਆਲੂ ਹਾਂ ਸਵੇਰੇ, ਪੂੜੀਆਂ ਬਣਾਈਆਂ ਸੀ?
ਪੁੜੀਆਂ ਬਣਾਈਆਂ, ਇਹ ਗੱਲ ਏ ਪੁੜੀ ਵੀ ਨਾ ਇਕ ਦੋ ਉਤੇ ਜ਼ਿਆਦਾ ਖਾਧੀ ਨ ਜਾਂਦੀ ਯਾਰ
ਹਾਂ, ਹੁਨ ਵੇਹਲੈ ਹੁਣ ਮੇਰੇ ਕੋ ਸਬਜ਼ੀ ਵੀ ਨਹੀਂ ਖਾਧੀ ਗਈ, ਮੈਂ ਫੇਰ ਉਹ ਨਮਕੀਨ ਵਿੱਚ, ਪਿਆਜ ਤੇ ਟਮਾਟਰ ਪਾ ਕੇ ਨਿੰਬੂ ਭਰ ਕੇ ਉਹ ਖਾਧੀ ਉਹਦੇ ਨਾਲ ਭਰਿਆ ਕੁਛ ਢਿੱਡ
ਆ ਵੀ, ਸਵਾਦ ਲੱਗਦੇ ਨੇ?
ਹਾਂ
ਮੈਂ ਹਾਂਜੀ ਦੇਦਾਂਗਾ ਬੀਬੀ ਸੁੱਤੀ ਹੋਈ ਏ? ਉਹਨੂੰ ਕਿਹਾ, ਪਿਆਜ਼ ਪਯੂਜ ਚੀਰਦੇ ਟਮਾਟਰ ਚੀਰਦੇ ਦਿਓ, ਉਹ ਆਲਸ ਜਿਹਾ ਕਰਦੀ ਕਹਿੰਦੀ ਮੇਰੇ ਕੋ ਨੀ ਚੀੜੇ ਜਾਂਦੇ
ਹੂੰ ਨਹੀਂ, ਮੈਨ ਖੁੱਦ ਹੀ ਛਿੱਲਣੇ ਪੈਂਦੇ ਐ ਮੇਰੇ ਵੀ ਇਦ ਕੋਈ ਕੰਮ ਨੀ ਕਰਦਾ, ਮੈਨੂੰ ਹੀ ਕਰਨਾ ਪੈਂਦਾ ਆਪਣਾ, ਕੰਮ
ਸਹੀ ਆ, ਚੱਲ ਤੇਰੇ ਘਰ ਤੇਰੀ ਮੰਮਾ ਦੱਸਦੇ ਮੰਮਾ ਵੀ ਨਹੀਂ, ਕਰਦੇ
ਨਹੀਂ ਕਰ ਤਾਂ, ਦਿੰਦੇ ਨੇ ਮੈਂ ਵੈਸੇ ਨ ਕਈ ਕਈ ਵਾਰੀ ਕਹਿ ਦਿੰਦਾ, ਕਈ ਵਾਰੀ ਨਹੀਂ ਕਹਿੰਦਾ, ਵੈਸੇ ਕਰ ਦਿੰਦੇ, ਨੇ
ਹੋਰ, ਗੋਰੀ ਦੀਦੀ ਕੀ, ਕਰਦੇ ਪਏ ਨੇ?
ਗੋਰੀ ਦੀਦੀ ਨੀਚੇ ਹੀ ਸੀਸ਼ਾਇਦ ਟੀ ਵੀ ਵੇਖਦੇ ਪਏ ਸੀ ਮੈਂ ਉੱਪਰ ਆ ਗਿਆ
ਕੀ ਕੀ
ਫਿਲਮ ਉਹ ਦਾਦੀ ਵੇਖਦੇ ਪਏ ਸੀ, ਅਸੀਂ ਸਾਰੇ ਬੈਠ ਕੇ ਔਈ ਬੇਟਾ ਮੂਵੀ।
ਕੇਹੜੀ ਮੂਵੀ ਬੇਟਾ।
ਬੇਟਾ
ਉਹ, ਬੜੀ ਪੁਰਾਣੀ ਫਿਲਮ, ਵੇਖਦੇ ਪਏ ਸੀ
ਹਾਂ
ਹਮ ਹ
ਵਧੀਆ ਯਾਰ, ਪੁਰਾਣੀ ਫਿਲਮਾਂ ਜ਼ਿਆਦਾ ਘੈਂਟ ਸੀ। ਨਵੀਆਂ ਫਿਲਮਾਂ ਤਾਂ ਕੁਛ ਹੀ ਸਹੀ ਨੇ ਹੈਂ?? ਯਾ, ਹਾਂ ਅਨਿਲ ਕਪੂਰ ਦੀ
ਹੂ ਮੈਂ, ਖੁਦ ਬੜੀ ਦੇਖੀ ਆ
ਇੱਕ ਹੋਰ ਵੀ, ਬੜੀਆਂ ਪੁਰਾਣੀਆਂ ਫਿਲਮਾਂ ਨੇ, ਇੱਕ ਉਹ ਵੇਖੀ ਫਿਲਮ ਜਿਹਦੇ ਵਿੱਚ, ਉਹਨੂੰ ਕਿਤਾਬ, ਜਿਹੀ ਮਿਲ ਜਾਂਦੀ ਹੀ, ਜਮਰਾਜ ਮੈਨੂੰ ਥੱਲੇ ਗੈਰ ਦਿੰਦਾ ਤੇ ਤਕਦੀਰ ਵਾਲਾ ਉਵੀ, ਬੜੀ ਮਜ਼ੇਦਾਰ ਫਿਲਮ ਏ ਛੋਟੇ ਹੁੰਦੇ ਬਹੁਤ
ਫਿਲਮਾਂ ਤੋਂ ਵਧੀਆ ਹੁੰਦੀ, ਜਦੋਂ ਤੱਕ ਫਿਲਮਾਂ ਵਧੀਆ ਹੁੰਦੀ ਸੀ। ਹੁਣ ਇੱਕ ਤਰਫ ਸੀਨ ਹੀ, ਇਵੇਂ ਦੇ ਕਰਤੇ ਨੇ ਫੈਮਿਲੀ ਤੱਕ, ਵੇਖ ਹੀ ਨਹੀਂ ਸਕਦੇ?
ਹਾਂ
ਬਸ, ਉਹ ਚੱਕਰ ਨਾ
ਇੱਕ ਉਹਦੀ, ਉਹ ਨਈ, ਜਿਹੜੀ ਮਾਰਬਲ ਵਗੈਰਾ ਹੁੰਦੀ, ਏ ਮੂਈਆਂ ਸੂਓਂ ਵੇਖ ਰੱਖਦੇ ਹਾਂ, ਅਸੀਂ ਫੈਮਲੀ ਨਾਲ ਫੈਮਿਲੀ ਉਦੇ ਚ ਇੰਟਰਸਟ ਵਿਖਾਉਂਦੀ, ਆਪਣਾ
ਆਹੋ, ਓ ਕਹਿੰਦੇ ਬਾਹਰ ਦੀ ਅੰਗਰੇਜ਼ਾਂ ਦੀ, ਆ
ਹਾਂ ਹਾਂ
ਉਦੇ ਉਥੇ ਨਾ, ਫਿਲਮ ਨਾ ਅਡਵਾਂਸ, ਏ ਐ ਸਾਡੀ ਫੈਮਿਲੀ, ਇਥੋਂ ਦੀ ਪਿਛਲੇ ਟਾਈਪਸ ਨੇ ਪਤਾ, ਅ ਆ ਜਿਹੜੇ ਹੁੰਦੇ ਨਾ, ਉੱਨੀ ਸੌ ਅੱਸੀ ਵਾਲੇ ਬੰਦੇ ਆ ਥੋੜੀ ਇਨ੍ਹਾਂ ਨੂੰ ਸਮਝ ਨਹੀਂ ਆਦੀ, ਅ ਚੀਜ਼ਾਂ
ਹਾਂ ਮਤਲਬ, ਨਹੀਂ ਸਮਝ ਤਾਂ ਆਉਂਦੀ ਏ, ਪਾਪਾ ਕਦੀ ਕਦੀ ਵੇਖ ਲਹਿਦੇ ਮੇਰੇ, ਉਹ ਵੀ ਮੈਂ ਵਿਖਾਾਨਾ, ਜਦੋ ਧੱਕੇ ਨਾਲ ਹਾਂ
ਐਵੇਂ ਚ, ਮੇਰੇ ਪਾਪਾ ਵੀ ਵੇਖ ਲੈਂਦੇ ਨੇ, ਜੋ ਵਿਖਾਵਾਂਗਾ ਉਹ ਵੇਖ, ਲੈਣ ਗੇ
ਤੇ ਹੈਗਾ, ਉਹਨਾਂ ਦਾ ਵੀ
ਅੱਛਾ
ਬਾਕੀ ਅਸੀਂ ਉਹ ਵੇਖੀਏ ਏਹਨੂੰ ਮਿਲ ਗੇ ਸਾਰੇ ਇਨੂੰ ਅੰਦਰ
ਮੇਰੇ, ਘਰ ਦੇ ਵਿੱਚ ਕੋ ਨ ਮਿਲ, ਕੇ ਮੇਰਾ
ਏ ਹੇ ਨਹੀਂ। ਅਸੀਂ ਦੁਰੰਧਰ, ਦੁਰੰਧਰ ਟੂ, ਐਨੀਮਲ ਤੱਕ ਵੇਖੀਏ ਅਸੀਂ
ਐਨੀਮਲ
ਹਾਂ
ਤਕੜ ਆ ਫਰ ਤਗਾ ਦੇ ਆ
ਮਜੀ ਇਥੋਂ ਜਿਹੜਾ ਸੀਨ ਆਦਾ ਸੀ। ਉਹਨੂੰ ਅੱਗੇ ਸਕਿੱਪ ਕਰ ਜਾਈਦਾ ਸੀ।
ਅੱਛਾ! ਉਹ ਥਾਂ ਥਾਂ -ਥਾਂ ਤੇ ਸੀਨ ਸੀ। ਹੁੰਦੇ ਇਕ ਲਈ ਸਕਿੱਪ ਕਰਦੀ ਫਿਲਮ ਸਕਿੱਪ ਕਰਤੀ ਫਿਰ ਤੇ
ਨਹੀਂ -ਨਹੀਂ, ਇੰਨੀ ਵੀ ਨੀ ਕੀਤੀ। ਥੋੜ੍ਹੀ ਬਹੁਤੀ ਚੱਲਣ ਵੀ ਦਿੱਤੀ। ਫਿਰ
ਹਾਂ -ਹਾਂ
ਕੋਈ ਨੀ ਚੱਲ ਲੈਂ ਦੇ
ਮੈਂ ਐਨੀਮਲ ਇੱਕ ਵਾਰੀ ਠੇਟਰ 'ਚ ਵੇਖ ਕੇ ਆਇਆ ਸੀ।
ਕਿਹੜੀ ਐਨੀਮਲ
ਹਾਂ
ਅੱਛਾ!
ਅਹ ਇੱਕ ਵਾਰੀ ਘਰੇ ਵੇਖੀ ਸੀ। ਕੱਲੇ ਨਹੀਂ, ਮੈਂ ਕੱਲੇ ਵੇਖੀ ਸੀ। ਠੇਟਰ 'ਚ ਇਹ ਦੋਸਤਾਂ ਅਤੇ ਫਰੈਂਡ ਨਾਲ ਗਿਆ ਸੀ। ਆਪਣੀ
ਠੀਕ-ਠੀਕ
ਹਾਂ
ਸਹੀ ਹੈ। ਥੇਟਰ ਚ, ਵੀ ਆ ਚਿੱਕਾਂ ਮਾਰਦੇ ਹੁੰਦੇ ਆ ਲੋਕੀ
ਥੇਟਰ ਚ ਗੰਦ ਪਾ ਕੇ ਰੱਖਦੇ ਨੇ ਪੂਰਾ ਠੇਟਰ ਟਰ ਚ ਉੱਠ ਕੇ ਸਵਾ ਫਿਲਮ ਤਾਈ ਤੁਰੋ ਕਿ ਚਿਕ ਕਮਾ ਆਦੇ ਜਾਂਦੇ ਚਿੱਕਾ ਮਾਰਦੇ ਨੇ ਸਵਾਦ ਆਉਂਦਾ ਨਾ ਜਦੋਂ ਹੋਏ- ਹੋਏ- ਹੋਏ
ਹਮ
ਸਵਾਦ ਇੱਕ ਅਲੱਗ ਹੀ ਐ ਫਿਲਮ ਵੇਖਣ ਦਾ ਉਦੋਂ ਯਾਰ ਅਸੀ ਉਹਨੇ ਟੀ ਵੀ ' ਵੇਖਣਗੇ ਨਾ ਅੱਧੀ ਚੀਜ਼ ਅੱਧੀ ਜੀਬਾਂ ਸਕਿੱਪ ਵੀ ਕਰ ਦਿੰਦੇ ਨੇ ਆਵਾਜ਼ ਨੂੰ ਉਸ ਤਰੀਕੇ ਨਾਲ ਥੀਏਟਰ ਜਾਈਏ ਨਾ ਇੱਕ ਛੋਟੀ ਚੀਜ਼ ਦੀ ਗੂੰਜ ਆਉਂਦੀ ਹੈ।
ਹਾਂ ਸਹੀ ਹੈ। ਜਿਹੜੀ ਸਪਾਈਡਰਮੈਨ ਜਾਂਦੀ ਪਈ ਨਾ।
ਹਾਂ-ਹਾਂ
ਅ ਕਿਹੜੀ ਸੀ। ਪੂੂਰਾ ਨਾਮ ਕੀ ਸਪਾਈਡਰਮੈਨ?
ਸਮਾਰਟਮੈਨ ਨਿਊਡੇ
ਹਾਂ ਬ੍ਰੈਂਡ ਨਿਊ ਡੇ।
ਹਾਂ ਬ੍ਰੈਡੋਸਰੀ ਤੇ ਇਕੱਤੀ ਜੁਲਾਈ ਨੂੰ। ਚੱਲੀਏ ਫਿਰ ਵੇਖਣ -ਚੱਲੀਏ ਫਿਰ ਵੇਖਣ। ਕਿੱਥੇ ਜਾਣਾ ਅੰਬਾਲਾ ਜਾਣਾ ਕਿ, ਕੁਰਕਸ਼ੇਤਰ ਜਾਣਾ ਹੈ?
ਦੇਖ ਲਈ ਮੇਰਾ ਤਾਂ ਜਿਵੇਂ ਉੱਥੇ ਕੋਲੇਜ ਵੀ ਕੁਰਕਸ਼ੇਤਰ ਹੀ, ਕੁਰਕਸ਼ੇਤਰ ਸਹੀ ਰਹੇਗਾ।
ਪਰ ਉੱਥੇ ਥੀਏਟਰ ਟਰ ਵਧੀਆ ਨਹੀਂ ਹੈਗੇ ਅੰਬਾਲਾ ' ਚ ਸਿਟੀ ਚੱਲਦੇ ਹਾਂ ਗਲੈਕਸੀ ਮੋਲ 'ਚ।
ਉਹ ਫੇਰ ਉੱਧਰ ਯਾਰ ਇਧਰੋਂ ਫਿਰ ਲੰਬਾ ਪੈ ਜਾਂਦਾ ਨਾ ਓਧਰ ਤਾਂ ਮੈਂ ਜਾਂਦੀ ਆ ਰੋਜ਼ ਤਾਂ ਕਰਕੇ।
ਓ ਇੱਕ ਛੁੱਟੀ ਲੈ ਲਈ ਉੱਧਰ ਬੰਕ ਲੇ ਲਈ।
ਨਹੀਂ ਯਾਰ ਫੇਰ। ਸਮਝਿਆ ਕਰ ਨਾ ਉਹੀ ਚੱਕਰ ਆ ਜਾਂਦਾ ਅਟੇਂਡੇਸ ਦਾ। ਨਾਲੇ ਮੇ ਆਹ ਵੀ ਉਹ ਹੈਗਾ ਹਜੇ ਦਿੱਕਤ ਮੇਰੇ ਪੇਪਰ ਨਾ ਆ ਜਾਣ।
ਮੇਰੇ ਵੀ ਨਾ ਵੈਸੇ ਕਲਾਸਿਸ ਸ਼ੁਰੂ ਹੋਣ ਵਾਲੀਆਂ ਨੇ ਨਾ ਮੇਰੀ ਵੀ ਕਲਾਸਿਸ ਤੁੈਨੂੰ ਪਤਾ ਲੱਗ ਜਾਣਗੀਆਂ। ਆਈ ਟੀ ਆਈ ਦੀ ਹਾਂ ਫੇਰ ਮੈਂ ਅੰਬਾਲਾ ਸਿਟੀ ਜਾਣਾ ਕਰਨਾ।
ਅੱਛਾ, ਅੱਛਾ ਠੀਕ ਏ ਮੇਰੇ। ਕਿ ਇਹ ਵੇਖ ਉਹਨਾਂ ਨੇ ਛੁੱਟੀਆਂ ਕਰਤੀ ਸੀ ਪਹਿਲੇ ਤੀਹ ਦੀਆਂ ਸੀ ਹੁਣ ਪੰਤਾਲੀ ਦੀ ਕਰਤੀਆਂ ਹੁਣ ਮੈਂ ਜਾਵਾਂਗਾ ਨਾ। ਤਿੰਨ ਚਾਰ ਦਿਨ ਰਹਿ ਗਏ ਨੇ ਹੁਣ ਇਹਨਾਂ ਨੇ ਸਾਰਾ ਸਿਲੇਬਸ ਖਿੱਚਣਾ ਹੈ। ਮੈਨੂੰ ਪਤਾ ਹੈ ਮਹੀਨੇ ਬਾਅਦ ਇਹਨਾਂ ਨੇ ਸੈਕਿੰਡ ਸੈ ਤੇ ਉਸ ਤੋਂ ਪੰਦਰਾਂ ਕੁ ਦਿਨ। ਦਿਨ ਬਾਅਦ ਇਹਨਾਂ ਨੇ ਫਾਈਨਲ ਕਰਕੇ ਕੰਮ ਖਤਮ ਕਰਨਾ।
ਚੱਲ ਇੰਝ ਕਰ ਅੰਬਾਲਾ ਮੈਂ ਨਾਬੰਕ ਲੈ ਕੇ ਨਾ ਅੰਬਾਲਾ ਤੇਰ ਕੋਲ ਆ ਜਾਾਂਗਾ ਕੁਰਕਸ਼ੇਤਰ। ਤੂੰ ਮੈਨੂੰ ਨਾ ਡਿਵਾਈਨ ਦੇ ਬਾਹਰ ਮਿਲ ਜਾਈ।
ਕੋਈ ਨੀ ਮੇਰੇ ਹੋਰ ਵੀ ਯਾਰ ਬੇਲੀ ਨੇ ਸਾਰਿਆਂ ਨੂੰ ਲੈ ਆਵਾਂਗਾ ਮੈਂ।
ਦੋ ਨਾ ਯਾਰ ਯ ਘਰੇ ਬੰਦੇ ਰੱਖੀ ਵਧੀਆ ਵਧੀਆ ਨ ਖਾਚੂ ਮਾਚ।
ਹਾਂ ਹਾਂ ਵਧੀਆ ਹੀ ਰੱਖਾਂਗਾ ਮੈਂ ਵਧੀਆ ਹੀ ਬੰਦੇ ਆਪਣੇ ਕੋਲ ਰੱਖੇ ਹੋਏ ਨੇ।
ਤਾਂ ਮੈਂ ਤੈਨੂੰ ਅੰਬਾਲਾ ਉਥੇ ਮਿਲ ਜਾਵਾਂਗਾ। ਫਸਟ ਡੇ ਫਸਟ ਸ਼ੋਅ ਵੇਖਾਂਗੇ।
ਹਾਂ ਹਾਂ ਕੋਈ ਚੱਕਰ ਨਹੀਂ ਆ।
ਇਕੱਤੀ ਤਰੀਕ ਨੂੰ ਨਾ ਇੱਥੋਂ ਦੀ ਆਪ ਅੱਜ ਕੱਲ ਤੂੰ ਕ ਫਿਰ ਵੇਖਣ ਨਹੀਂ ਗਏ। ਟ ਮੈਂ ਟਾਈਮ ਦੱਸ ਫਿਰ ਮੈਨੂੰ ਉਸ ਹਿਸਾਬ ਨਾਲ ਟਿਕਟ ਟਕਟ ਵੇਖ ਲਾਂਗੇ ਨਾ।
ਅਜੋਂ ਉਹ ਤਾਂ ਉਹ। ਉਹ ਤਾਂ ਸਭ ਉਸੇ ਟਾਈਮ ਵੇਖਿਆ ਜਾਏਗਾ। ਬਾਕੀ ਮੈਨੂੰ ਡਰ ਏ ਮੇਰੇ ਉਸ ਟਾਈਮ ਪੇਪਰ ਨਾ ਆਉਣ ਬਸ।
ਚਲ ਵੇਖ ਲਾਂਗੇ ਇਹ ਪੇਪਰ ਬਣਦਾ ਫਿਰ ਕੋਈ ਹੋਰ ਦਿਨ ਕਰ ਲਾਂਗਾ ਜਰੂਰੀ ਥੋੜਾ ਕੋਈ ਫਸਟ ਡੇ ਵੇਖਣਾ ਫਿਰ।
ਹਾਂ
ਅ ਚੱਲ ਨੈਕਸਟ ਕੋਲ ਕਰ।
ਹੋ ਗਈ ਆ ਵੀ ਕੰਪਲੀਟ।
ਹਾਂ ਹੋ ਗਈ ਹੈ।
ਵਾਹ ਜੀ, ਵਾਹ ਚੱਲ ਕਰਨਾ ਮੈਂ।
ਠੀਕ ਏ।